ਹੈਲੋ ਹੈਲੋ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
ਠੀਕ ਹੋ?
ਸਤਿ ਸ੍ਰੀ ਅਕਾਲ ਜੀ ਹਾਂਜੀ ਵਧੀਆ ਤੁਸੀਂ ਦੱਸੋ ਕੀ ਹਾਲ ਨੇ ਹਾਂਜੀ, ਹਾਂਜੀ
ਤੁਆਡੀ ਅਵਾਜ਼ ਕੱਟ ਰਹੀ ਐ।
ਹੈਲੋ ਹਾਂਜੀ ਤੁਹਾਡੀ ਕੱਟ ਹੋ ਰਹੀ ਐ ਮੈਨੂੰ ਲੱਗਦਾ।
ਨਈਂ ਮੇਰੇ ਤਾਂ ਪੂਰੇ ਹੀ ਨੈਟਵਰਕ ਨੇ
ਹੈਲੋ ਹੁਣ ਹੁਣ ਠੀਕ ਐ?
ਹਾਂਜੀ ਹੁਣ ਆ ਰਹੀ ਐ।
ਹੋਰ ਦੱਸੋ ਮੈਨੂੰ ਲੱਗਦਾ ਨੈਟ ਨੈਟਵਰਕ ਇਸ਼ੂ ਸੀ ਪਹਿਲੇ ਨਾ ਕੋਈ।
ਹਾਂਜੀ। ਹੋਰ ਬਸ ਰੋਟੀ ਖਾ ਕੇ ਫਰੀ ਹੋਏ ਤੁਸੀਂ ਦੱਸੋ।
ਕਿਉਂ ਨਹੀਂ ਫਰੀ ਹੋਏ ਸੀ।
ਅਛਾ ਕੀ ਖਾਇਆ? ਕੀ ਖਾਇਆ?
ਬਸ ਅੱਜ ਮਾਂਹ ਰਾਜਮਾ ਬਣਾਏ ਸੀ ਦੁਪਹਿਰੇ ਤੇ ਉਹ ਪਏ ਦੇ ਸੀ ਉਹਦੇ ਨਾਲ ਹੀ ਫਿਰ ਰੋਟੀ ਖਾ ਲਈ।
ਅੱਛਾ, ਅੱਛਾ ਵਧੀਆ ਮੰਮੀ ਨੇ ਚਾਵਲ ਬ ਮੈਂ ਮਿਕਸ ਸਬ
ਅੱਛਾ। ਅੱਛਾ ਮਿਕਸ ਚਾਵਲ ਕਿਵੇਂ ਬਣਾਏ ਕੀ-ਕੀ ਪਾਇਆ ਵਿੱਚ
ਵਿੱਚ ਟਮਾਟਰ, ਆਲੂ, ਪਿਆਜ ਉਹ ਵੇਜੀ ਸੀ ਔਰ ਵੀ ਤੇ ਉਹੀ ਪਾ ਕੇ ਸਾਰੇ ਬਣਾਏ।
ਹਾਂਜੀ।
ਵਧੀਆ। ਚਲੋ ਹੋਰ ਦੱਸੋ।
ਵਧੀਆ। ਔਰ ਮੌਸਮ ਕੀ ਚੱਲ ਰਿਹਾ ਓਥੇ।
ਮੌਸਮ ਇ ਉਥੇ ਪਹਿਲੇ ਤਾਂ ਬੜਾ ਵਧੀਆ ਸੀ ਦੋ ਦਿਨ ਹੋਰ ਨਾ ਅੱਜ ਫੇਰ ਧੁੱਪ ਚੱੜ ਗਈ ਸੀ ਪਰ ਠੀਕ ਸੀ ਅੱਜ ਮੌਸਮ ਮਤਲਬ ਏਸੀ ਵਾਲਾ ਨੀ ਸੀ।
ਅੱਛਾ, ਅੱਛਾ। ਇੱਥੇ ਮੀਂਅ ਪੈ ਰਿਆ ਵਧੀਆ ਐ ਏਥੇ ਮੌਸਮ।
ਹਾਂਜੀ
ਤੁਹਾਡੀ ਅਵਾਜ਼ ਨਹੀਂ ਆ ਰਹੀ ਮੈਨੂੰ ਹੈਲੋ ਹਾਂਜੀ
ਹਾਂਜੀ ਹੋਰ, ਸਾਡੇ ਉੱਥੇ ਥ ਕਿਵੇ ਮੌਸਮ
ਸਾਡੇ ਇੱਥੇ ਠੰਡਾ ਮੌਸਮ ਹੈ ਵਧੀਆ,
ਅੱਛਾ ਹਾਂ ਸਾਡੇ ਇੱਥੇ ਵੀ ਮੀਹ ਆਇਆ ਪਹਿਲਾਂ ਦੋ ਦਿਨ ਵਧੀਆ ਸੀ ਮੌਸਮ, ਹਾਂਜੀ। ਹੋਰ ਘਰ ਪਰ ਪਰਿਵਾਰ ਸਭ ਕਿਵੇਂ ਐ?
ਅੱਛਾ, ਹੋਰ ਕੀ ਕਰਦੇ ਪਏ ਨੇ ਸਾਰੇ?
ਬਸ ਸਾਰੇ ਕੰਮ ਤੇ ਲੱਗੇ ਹੋਏ ਆਪਣੇ ਫੋਨ ਚਲਾ ਰਹੇ।
ਜ਼ਿਆਦਾ ਫੋਨ ਨੀ ਵੇਖਣਾ ਚਾਹੀਦਾ।
ਇਹ ਤੇ ਹੈ, ਪਰ ਅੱਜ ਕੱਲ ਲੱਤੀ ਐਈ ਐ।
ਉਹ ਤਾਂ ਹੈ ਪਤਾ ਕਿੰਨਾ ਗਲਤ ਯੂਜ ਵੀ ਹੁੰਦਾ ਅੱਜ ਕੱਲ ਫੋਨ ਵੇਖਣ ਦਾ
ਹਾਂਜੀ-ਹਾਂਜੀ, ਟੀ ਵੀ ਵੀ ਵੇਖਨੇ ਆ ਪਰ ਜਿਵੇਂ ਫਲਾਈਟ ਵਗੈਰਾ
ਹੂੰ, ਵੈਸੇ ਅੱਜ ਕੱਲ੍ਹ ਟੀ ਵੀ ਵੀ ਬੜੇ ਘੱਟ ਬੰਦੇ ਵੇਖਦੇ ਨੇ ਸਿਰਫ ਬਜ਼ੁਰਗ ਵਗੈਰਾ, ਜੋ ਸੀਰੀਅਲ ਵੇਖਦੇ ਨੇ ਉਹ ਵੇਖਦੇ ਬਾਕੀ ਤਾਂ ਅੱਜ ਕਲ ਬੱਚੇ ਵੀ ਨਾ ਅਜ ਕਲ ਫੋਨ ਤੇ ਮੂਵੀਜ਼ ਵਗੈਰਾ ਵੀ ਫੋਨ ਤੇ ਦੇਖਣੀ ਸ਼ੁਰੂ ਕਰਦੀ ਆ ਹੁਣ ਤਾਂ
ਹਾਂਜੀ-ਹਾਂਜੀ, ਬਸ ਹੈ ਇਹ ਫੋਨ ਹੀ ਹੈ ਅੱਜ ਕੱਲ੍ਹ,
ਉਹੀ ਫੇਰ ਕੇ ਚਾਹੀਦਾ ਬੱਚਿਆਂ ਨੂੰ ਫੋਨ ਦੇਣਾ ਨੀ ਚਾਹੀਦਾ ਬੜਾ ਨੁਕਸਾਨ ਕਰਦਾ ਬੱਚਿਆਂ ਨੂੰ ਨਾ ਅਸੀਂ ਤਾ ਆਪ ਜਦੋਂ ਬੱਚਿਆਂ ਨੂੰ ਫੋਨ ਦਿੰਨੇ ਆ। ਕੋਲ ਬਹਿਨੇ ਆ। ਉਹ ਵੀ ਟਾਈਮ ਬਣਿਆ ਤੇ ਵੀ ਹਾਂ ਦਸ ਮਿੰਟ ਦੇਣਾ ਫੋਨ
ਹਾਂਜੀ, ਹਾਂ ਸਹੀ। ਵਧੀਆ ਹੋਰ ਤੁਸੀ ਸੁਣਾਓ?
ਹੋਰ ਦੱਸੋ ਤੁਹਾਡੀ ਸਕੂਲਿੰਗ ਕਿਵੇਂ ਚੱਲ ਰਹੀ ਹੈ? ਛੁੱਟੀਆਂ ਤਾਂ ਚੱਲ ਪੈ ਗਈਆਂ ਬੱਚਿਆਂ ਦੀਆਂ ਤੁਹਾਡੀ ਵੀ ਛੁੱਟੀਆਂ ਹੋਣੀਆਂ ਨਾ ਸਕੂਲ ਦੀ ਆ ਜਾ ਰਹੇ ਹੋ ਤੁਸੀਂ ਟੀਚਰਸ ਛੁੱਟ ਵਧਿਆ ਹੋਗੀਆ ਅੱਛਾ, ਚਲੋ ਸਹੀ ਹੈ ਤੁਸੀਂ ਫਿਰ ਆਜ ਏਧਰ ਆਜੋ, ਚੱਕਣ ਲਾਲੋਂ।
ਨੈਕਸਟ ਮੰਥ
ਨੈਕਸਟ ਮੰਥ ਤੇ ਛੁੱਟੀਆਂ ਖਤਮ ਨੀ ਹੋ ਜਾਏਗੀ ਤੁਹਾਡੀਆਂ।
ਵਰਤਣ ਦੀ ਕਹਿ ਰਹੇ ਨੇ, ਸ਼ਾਇਦ।
ਅੱਛਾ
ਪਰ ਜੇ ਮੀ ਪਿਆਈ ਮ ਫਿਰ ਤੇ ਨਹੀਂ ਵੱਧੇਗੀ, ਕਿਉਂਕਿ ਫੇਰ ਗਰਮੀ ਕੇਹੜੀ ਰਹਿ ਜਾਏਗੀ।
ਹਾਂ ਸਹੀ ਗੱਲ ਐ, ਪਰ ਮੀਂਹ ਜਦੋਂ ਮੀਂਹ ਪੈਂਦਾ ਨਾ ਸੁੱਕਾ ਸਕੂਲ ਖੁੱਲਦੇ ਨ, ਤਾਂ ਮੀਂਹ ਪੈਣਾ ਸ਼ੁਰੂ ਸ਼ੁਰੂ ਹੁੰਦੇ ਨੇ
ਹਾਂਜੀ
ਤੇ ਮੀਂਹ ਇਚ ਫੇਰ ਛੁੱਟਿਆਂ ਪੈ ਜਾਂਦੀਆਂ ਨੇ ਅੱਗੇ।
ਹਾਂ ਫਿਰ ਅੱਗੇ ਵੀ ਪੈ ਜਾਂਦੀ ਐ।
ਹਾਂਜੀ, ਇਹ ਤਾਂ ਹਰ ਵਾਰੀ ਐ ਵੀ, ਔ ਫਿਰ ਔਨਲਾਈਨ ਹੋ ਜਾਂਦੇ ਨਾ ਸਾਡੇ ਇਥੇ ਔਨਲਾਈਨ ਹੋ ਦੇਂਦੇ ਐਗਜ਼ਾਮਸ ਨਾ।
ਅੱਛਾ ਐਥੇ ਨੀ ਹੁੰਦੇ ਐ। ਕਦੇ ਜਾਣਾ ਪੈਂਦਾ ਹੈ।
ਥੇ ਜਿੰਨੀ ਹੋ ਜਾਏ, ਜਿਵੇਂ ਜ਼ਿਆਦਾ ਮੀਂਹ ਆ ਰਿਹਾ ਫਿਰ ਔ ਤੁਹਾਨੂੰ ਪਤਾ, ਰਸਤਿਆਂ ਚ ਪਾਣੀ ਭਰ ਜਾਂਦਾ ਐ, ਬੱਸਾਂ ਵਗੈਰਾ ਕਿਵੇਂ ਜਾਣ ਫਿਰ।
ਔ ਤੇ ਹੈ। ਰਾਤੀ ਤੇ ਸਕੂਲਿੰਗ ਟਾਈਮ ਤੇ ਜਿਵੇਂ ਬਰਸਾਤਾਂ ਵੀ ਹੁੰਂਦੀਆਂ ਨ, ਤਾਂ ਵੀ ਨਾ ਸਕੂਲ ਜਾਣਾ ਪੈਂਦਾ ਹੈ।
ਨਹੀਂ ਨਹੀਂ ਸਾਡੇ ਇੱਥੇ ਇਨਾ ਕੋਈ ਕੰਪਲਸਰੀ ਨਹੀਂ ਐ, ਹਾਂ ਚਲੋ ਵੱਡੇ ਬੱਚੇ ਜਿਨ੍ਹਾਂ ਦੇ ਜਿਵੇਂ ਬੋਰਡਸ ਨੇ ਸੀਨੀਅਰ ਕਲਾਸਿਸ ਨੇ ਜਿਵੇਂ ਨਾਈਨੱਥ ਟੈਨੱਥ ਪਲੱਸ ਵਨ ਪਲੱਸ ਟੂ, ਔ ਜਾਂਦੇ ਨੇ ਸਕੂਲ ਬਾਕੀ ਛੋਟੇ ਛੋਟੇ ਬੱਚਿਆਂ ਦੇ ਛੋਟ ਛੁਟਿਆ ਹਰ ਜਗਹ ਹੁੰਦੀ, ਪਤਾ ਇਨੀ ਇੰਪੋਰਟੈਂਟ ਥੋੜੀ ਹੁੰਦੇ ਇੰਨਾ ਵਾਸਤੇ।
ਹ ਹਾਂਜੀ ਹਾਂਜੀ ਵੱਡੀ ਕਲਾਸਾਂ ਤੇ ਆਂਦੀ ਆਂਦੀ, ਛੋਟੇਆਂ ਦੀ ਫਿਰ ਵੀ ਛੁ ਲਗਾ ਦਿੰਦੇ ਨ ਵੱਡੀ ਕਲਾਸਾਂ ਤੇ ਆਂਦੀਆਂ ਹੀ ਹੈ ਹਾਂ, ਹਾਂ ਔਨਾਨੇ ਤੇ ਜਾਣਾ ਹੀ ਹੈ, ਬੱਚਿਆਂ ਦੀ ਤੇ ਫਿਰ ਵੀ ਮਤਲਬ ਨੋਟਿਸ ਵਗੈਰਾ ਆ ਜਾਂਦੀ। ਹੈਲੋ
ਸਹੀ ਗੱਲ ਹੈ, ਟੀਚਰਸ ਦੀ ਛੁੱਟੀਆਂ ਵੀ ਬੜੀ ਘੱਟ ਪੈਂਦੀ ਜੇ ਸਮਰ ਵੀ, ਘੱਟ ਕਿੱਥੇ ਪੈਦੀਆਂ ਗਿਣਤੀ ਤੇ ਦਸ ਛੁੱਟੀਆਂ ਦੇ ਹ ਦਿਨ ਸ਼ੁਰੂ ਦੀਆਂ ਬਸ ਮੈਂ ਵੀ ਮੈਂ ਵੀ ਜੁਆਇਨ ਕੀਤਾ ਸੀ ਨਾ ਤੇ ਐਵੇਂ ਛੁੱਟੀਆਂ ਨੀ ਦਿੰਦੇ ਸੀ ਮਤਲਬ ਜਿਵੇਂ ਸਮਾਂ ਵਕੇਸ਼ਨ ਹੋਣੀ ਪੱਚੀ ਮਈ ਤੋਂ ਛੁੱਟੀਆਂ ਪੈ ਜਾਣੀਆਂ ਸਭ ਦੀਆਂ ਤੇ ਸਾਡੀਆਂ ਪੈਦੀਆਂ ਸੀ ਇੱਕ ਤੋਂ ਲੈ ਕੇ ਦਸ ਬਸ ਜੂਨ ਚ ਬਸ ਮੈਂ ਕਹਿੰ ਦੇਖ ਟੀਚਰਾਂ ਨੂੰ ਗਰਮੀ ਨਹੀਂ ਲੱਗਦੀ
ਸਾਡੇ ਤੇ ਪਤਾ ਵਿੰਟਰ ਵੇਕੇਸ਼ਨ ਵੀ ਪੈਂਦੇ ਤੇ ਟੀਚਰਸ ਮਨੋ ਸਫ ਸਮਰ ਵੈਕੇਸ਼ਨ ਵੀ ਹੁੰਦੇ ਜੋ ਪੂਰੇ ਮਹੀਨ ਦੇ ਹੁੰਦੇ ਜਿਵੇਂ ਵਿੰਟਰ ਵਿੱਚ ਵੀ ਸਿਰਫ ਚਾਰ ਤੋਂ ਪੰਜ ਛੁਟੀਆਂ ਮਿਲਦੀ ਹੈ
ਨਹੀਂ ਸਾਡੇ ਵਿੰਟਰ ਛੁੱਟੀਆਂ ਨਹੀਂ ਦਿੰਦੇ ਸਾਡੇ ਵਿੰਟਰ ਚ ਛੁੱੀਆਂ ਜਾਂਦੀਆਂ ਜਿਵੇਂ ਵੀ ਇ ਦੇ ਦਸ ਦਿਨ ਤਾਂ ਆਉਦੀ ਆ ਵੇਖੋ ਛੁੱਟੀਆਂ ਗਿਣਤੀ ਦੀਆਂ
ਹਾਂ
ਸਟਾਟ ਟਿੰ ਦੇ ਯੋਗ ਜਨਵਰੀ ਤੋਂ ਲੈ ਕੇ ਪੰਦਰਾਂ ਤਕ ਲੋਹੜੀ ਤੱਕ ਸਾਡੀ, ਸਾਡੀ ਬਸ ਇੱਕ ਨਵੇਂ ਸਾਲ ਵਾਲੇ ਦਿਨ ਦੇ ਦੇਣਗੇ ਛੁੱਟੀ ਚਲੋ ਇੰਜੋਏ ਕਰ ਲੋ ਨਿਊ ਈਰ
ਨਾ ਪਤਾ ਨੀ ਟੀਚਰਸ ਬੈਠੀ ਰਹਿੰਦੇ ਟੀਚਰਸ ਬਸ ਐ ਕਿ ਨਹੀਂ ਆਣੀ ਚਾਹੀਦੀ
ਹਾਂ ਨਹੀਂ-ਨਹੀਂ ਸਾਡੇ ਬੈਣ ਨੀ ਦਿੰਦੇ ਸਾਡੇ ਤੇ ਇੰਨਾ ਕੰਮ ਹੁੰਦਾ ਹੈ ਸਾ ਸਾਡੇ ਹੈ ਨੀ ਬੈਣ ਦਿੰਦੇ ਟਿਊਸ਼ਨ ਹਾਂ ਕਿੱਥੇ ਲੈਣ ਦਿੰਦੇ ਆਪਣਾ ਸਿਲੇਬਸ ਕੰਪਲੀਟ ਕਰੋ ਅੱਗੇ ਟੈਸਟ ਬਣਾਓ
ਪਤਾ ਵਿੰਟਰ ਵੇਕੇਸ਼ਨ ਜਾਂਦੇ ਆ ਤੇ ਗੇਮਸ ਵਗੈਰਾ ਇਹੀ ਸਭ ਚਲਦੇ ਰਹਿੰਦੇ ਨੇ ਸਾਡੇ ਟੀ ੜ ਸਾਰੇ ਇਕੱਠੇ ਬਹਿ ਜਾਂਦੇ ਨੇ ਗੇਮ ਖੇਡਣੇ ਯਾ ਕੁਛ ਛਰੀ ਵਗੈਰਾ ਖੇਡਣਾ ਕਰਨਾ ਇਹ ਸਭ ਚੱਲਦਾ ਹੈ ਬਸ, ਹਾਂ ਕਿਟੀ ਪਾਟੀ ਮੰਨ ਲਓ ਪੂਰੀ ਪੰਦਰਾਂ ਦਿਨ ਸਾਡੀ ਇਹ ਚੱਲਦੀ ਹੈ, ਫੇਰ ਬੱਚੇ ਆਉਂਦੇ ਨੇ ਤੇ ਫਿਰ ਪੇਪਰ ਦੀ ਫਿਰ ਤਿਆਰੀ ਕਰਨੀ ਸ਼ੁਰੂ ਕਰਨੀ ਉਹ ਦੇ ਸ ਉਹ ਹੁੰਦਾ ਸਿਲੇਬਸੱ ਪੇਪਰ ਬਣ ਜਾਂਦੇ ਨੇ
ਨਹੀਂ-ਨਹੀਂ ਸਾਡੇ ਪਤਾ ਕੀ ਕਰਦੇ ਸਾਡੇ ਕਹਿੰਦੇ ਤੁਸੀਂ ਅ ਤੁਸੀਂ ਅੱਗੇ ਦਾ ਸਿਲੇਬਸ ਬਣਾਓ ਨਾਲ੍ ਤੁਸੀਂ ਪੇਪਰ ਦੀ ਤਿਆਰੀ ਕਰੋ ਪੇਪਰ ਦੇਖੋ ਕੀ ਕੀ ਦੇਣਾ ਬੱਚਿਆਂ ਨੂੰ ਫਿਰ ਚੈੱਕ ਕਰਾਓ ਬਸ ਫਿਰ ਹੀ ਉਹ ਚੀਜ਼ਾਂ ਚਲਦੀਆਂ ਰਹਿੰਦੀਆਂ ਕੁਛ ਤੁਸੀਂ ਆਪਣੇ ਸਕੂਲ ਦਾ ਜਿਵੇਂ ਫੇਰ ਸਾਡੇ ਸਕੂਲ ਪਤਾ ਕੀ ਹੁੰਦਾ ਸਾਡੇ ਸਕੂਲ ਜੂਨ ਵਿੱਚ ਵੀ ਨਾ ਕਈ ਵਾਰੀ ਭੇਜ ਦਿੰਦੇ ਨੇ ਵੀ ਹਾਂ ਐਡਮਿਸ਼ਨ ਘੱਟ ਹੋਏ ਨਾ ਛੋਟੀ ਕਲਾਸਾਂ। ਤੁਸੀਂ ਜਾਓ, ਇੱਕ ਦੇ ਘਰ ਐਡਮਿਸ਼ਨ ਲੈ ਕੇ ਆਓ। ਸਾਡਾ ਤਾਂ ਬਹੁਤ ਕੰਮ ਹੈ ਇਥੇ। ਟੀਚਰਸ ਤੇ ਬੜਾ ਬਰਡਨ ਹੈ, ਤਾਂ ਹੀ ਤਾਂ ਮੈਂ ਛੱਡਤਾ ਸੀ ਫਿਰ। ਫਿਰ ਤੁਹਾਨੂੰ ਪਤਾ ਦੇਂਦੇ ਹਾਂ। ਉਹੀ ਤਾਂ, ਫਿਰ ਤੁਹਾਨੂੰ ਪਤਾ ਟੀਚਰਸ ਕੁਛ ਦਿੰਦੇ ਵੀ ਨੀ। ਵੱਡੇ ਵੱਡੇ ਸ਼ਹਿਰਾਂ ਤਾਂ ਚਲੋ, ਤਾਂ ਵੀ ਦੇ ਦਿੰਦੇ ਨੇ। ਸਾਡੇ ਇੱਥੇ ਤਾਂ ਕੋਈ ਵੈਲਿਊ ਨਹੀਂ ਹੈ।
ਉਹ ਤੇ ਮੇਰੇ ਮਾਸੀ ਹੈਗੇ ਨੇ ਨਾ ਉੱਥੇ। ਉਹਨਾਂ ਦੀ ਚੈਲਰੀ ਵੀ ਬਹੁਤ ਘੱਟ ਹੈ, ਉਹਨਾਂ ਨੂੰ ਪੜਉਂਦੇ ਕਿੰਨੇ ਸਾਲ ਹੋ ਗਏ, ਅੱਜ ਪਤਾ ਹੈ। ਫੇਰ ਵੀ ਬੜੀ ਘੱਟ ਸੈਲਰੀ ਹੈ ਉਸ ਸਾਈਡ ਸਾਡੇ ਇਥੇ ਤੇ ਚਲੋ। ਫਿਰ ਵੀ, ਜਿਵੇਂ ਅ ਬੀ ਏਡ ਵੀ ਹੈ ਨਾ
ਹਾਂ, ਇੰਨੀ। ਚਲੋ, ਹੁੰਦੀ ਹੈ ਮੈਕਸੀਮਮ ਸਾਡੇ ਇੱਥੇ। ਦਸ ਤੋਂ ਦਸ ਦਿੰਦੇ ਨੇ, ਜਿਹੜੀ ਜਿਵੇਂ ਸੀਨੀਅਰ ਕਲਾਸਿਸ ਪੜਾਉਂਦੀਆਂ ਨੇ। ਜਿਵੇਂ ਟੈਨਥ, ਪਲੱਸ ਵਨ, ਪਲੱਸ ਟੂ ਤੇ ਤੁਸੀਂ ਆਪੇ ਹੀ ਹਿਸਾਬ ਲਾ ਲਓ, ਫਿਰ ਛੋਟੀ ਕਲਾਸਾਂ ਦਾ ਕੀ ਦਿੰਦੇ ਹੋਣਗੇ। ਫਿਰ ਉਹ ਵੀ, ਫਰੈਸ਼ਰ ਨੂੰ ਕੀ ਦਿੰਦੇ ਹੋਣਗੇ?
ਫਰੈਸ਼ਰ ਨੂੰ ਤੇ ਫਿਰ ਦੋ-ਤਿੰਨ ਹਜ਼ਾਰ ਹੀ।
ਹਾਂ, ਸਹੀ ਗੱਲ ਹੈ। ਇੱਥੇ ਐਵੇਂ ਹੀ ਰੱਖਦੇ ਨੇ। ਫੇਰ ਕੀ ਫ਼ਾਇਦਾ? ਮੈਂ ਵੀ ਲੱਗੀ ਸੀ ਨਾ, ਮੈਨੂੰ ਲਾਸਟ ਫਿਰ ਮੈਨੂੰ ਛੇ ਹਜ਼ਾਰ ਕਰਤੇ। ਤੁਸੀ ਪਰ ਕਿੱਥੇ?
ਹੋਰ ਕੀ ਸਹੀ ਹੈ?
ਫਿਰ ਮੈਂ ਵੀ ਛੱਡ ਦਸੀਂ, ਮੈਂ ਕਿਹਾ ਛੱਡੋ, ਪਰੇ ਕੁਛ ਹੋਰ ਕਰ ਲਾਂਗੇ ਅਸੀਂ।
ਫਿਰ ਹੁਣੇ ਸਟੱਡੀ ਵਗੈਰਾ ਹੀ ਚੱਲ ਰਹੀ ਹੋਏਗੀ।
ਨਹੀਂ ਨਹੀਂ, ਹੁਣ ਮੇਰੀ ਸਟੱਡੀ ਕੰਪਲੀਟ ਹੋ ਗਈ। ਬਸ ਹਲੇ ਤਾਂ ਘਰ ਦੇ ਕੰਮ ਲੱਗਿਆ, ਬਾਕੀ ਦੇਖ ਰਹੀ ਹਾਂ। ਮੈਂ ਜੋਬ ਵ ਟਰਾਈ ਕਰ ਰਹੀ ਹਾਂ, ਇੱਕ-ਦੋ ਸਾਈਡ ਦਿੱਤਾ ਰਿਜ਼ਊਮੇ
ਸਭ ਤੋਂ ਵਧੀਆ ਹੈ।
ਮੇਰੀ ਬੈਂਕਿੰਗ ਦੀ ਲਾਈਨ ਨੀ ਹੈ ਨਾ ਐਕਚੁਲੀ। ਹਾਂਜੀ ਮੇਰੀ ਮੈਡੀਕਲ ਲਾਈਨ ਸੀ ਫਿਰ ਮੈਂ ਮੈਨੂੰ ਮਤਲਬ ਮੈਡੀ ਮੈਂੜੀਕੱਲ ਫ਼ੀਲਡ ਵਿੱਚ ਹੀ ਜਾਣਾ ਹੋਏਗਾ ਇਸ ਟਾਈਮ ਨਾ ਤੁਹਾਨੂੰ ਪਤਾ ਹੈ ਫਿਰ ਸਰਟੀ ਫਿਕੇਟ ਦੇਖ ਕੇ ਬੰਦੇ ਨੂੰ ਜੋਬ ਤੇ ਰੱਖਦੇ ਨੇ।
ਹਾਂਜੀ ਇਹ ਤੇ ਹੈ।
ਚਲੋ। ਹੋਰ ਕਰ ਲਿਆ ਕਰੋ। ਫੋਨ ਕਦੀ ਕਦੀ। ਹਾਹਾ ਹਾਂਜੀ ਚਲੋ ਠੀਕ ਹੈ ਠੀਕ ਓਕੇ ਸਤਿ ਸ੍ਰੀ ਅਕਾਲ ਜੀ।